ਹੈਲੋ
ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਹੈਲੋ ਹੈਲੋ
ਹੈਲੋ ਹਾਂਜੀ ਹਾਂਜੀ ਹੁਣ ਆਈ ਆਵਾਜ਼ ਹਾਂਜੀ ਹਾਂਜੀ ਕੁਛ ਪ੍ਰੋਬਲਮ ਹੈ ਫੋਨ ਚ ਤਾਡੇ
ਨਹੀਂ ਨਹੀਂ ਉਹ ਮੈਨੂੰ ਲੱਗ ਰਿਹਾ ਨੈਟ ਸਲੋਅ ਹੈ ਖ਼ਰਾਬ ਜੇ ਆ ਹੋਇਆ ਪਿਆ ਨਾ
ਅੱਛਾ ਅੱਛਾ
ਹਾਂਜੀ ਤੁਹਾਡੇ ਉੱਥੇ ਮੌਸਮ ਕਿੱਦਾਂ ਦਾ
ਹੋਰ ਸੁਣਾਓ ਕੀ ਹਾਲ ਚਾਲ
ਅੱਸੀਂ ਵਧੀਆ ਤੁਸੀਂ ਦੱਸੋ
ਹਮ ਅਸੀਂ ਵੀ ਵਧੀਆ
ਹੋਰ ਸੁਣਾਓ ਉਥੇ ਮੌਸਮ ਕਿੱਦਾ ਦੈ
ਬਰ ਅੱਜ ਤਾਂ ਬੋਤ ਹੀ ਗਰਮੀ ਹੈ ਤਿੰਨ ਚਾਰ ਦਿਨਾਂ ਤੋਂ ਬੋਤ ਹੀ ਪੈਂਦੀ ਪਈ ਹੈ ਗਰਮੀ ਬੋਤ ਜ਼ਿਆਦਾ ਹੀ ਹੈਗੀ ਹੈ
ਹਾਂਜੀ ਪਰ ਸਾਡੇ ਤੇ ਅੱਜ ਫੇਰ ਵੀ ਥੋੜ੍ਹਾ ਸਹੀ ਸੀਗਾ ਹੈਲੋ ਠ ਸੁਣਾ ਹੈਲੋ
ਹੈਲੋ
ਹੈਲੋ ਆਵਾਜ਼ ਆ ਰਹੀ ਹੈ
ਹਾਂਜੀ ਕਦੋਂ ਆ ਰਹੀ ਹੈ ਕਦੇ ਆ ਰਹੀ ਹੈ ਕਦੇ ਕਦੇ ਨਹੀਂ ਆ ਰਹੀ ਹੈ
ਨੈਟਵਰਕ ਆਹ
ਹਾਂਜੀ ਹਾਂਜੀ
ਹਾਂਜੀ। ਸਾਡੇ ਔਥੇ ਤੇ ਅਜ ਮੌਸਮ ਸਹੀ ਸੀਗਾ, ਫੇਰ ਵੀ ਕੀ ਧੁੱਪ ਜਾਦਾ ਨਹੀਂ ਸੀਗੀ। ਥੋੜ੍ਹ ਬੋਤੀ ਸੀਗੀ ਤੇ ਪੂਰਾ ਦਿਨ ਥੋੜ੍ਹੀ ਬੋਤੀ ਹਲਕੀ- ਹਲਕੀ ਹਵਾ ਚੱਲਦੀ ਰਹੀ। ਹੁਨ ਵੀ ਨਾ ਦੈ ਬਰਾਬਰ ਦੀ ਹਵਾ ਚੱਲ ਰੀ ਐ
ਮੈਨੂੰ ਤਾਂ ਜਾਦੇ ਈ ਲੱਗ- ਜਿਵੇਂ ਅੱਜ ਵੀ ਗਰਮੀ ਏ
ਹਮ ਖੈਰ ਔਦਾਂ ਤੇ ਹੈਗੀ ਐ ਗਰਮੀ ਉਮਸ ਜੇਯਾ ਹੋਯਾ ਪੇਆ ਨਾ, ਮੀਂਹ ਨੀ ਪੇਯਾਏ ਸੀ।
ਹਾਂ
ਥੋੜਾ ਮੀਂਹ ਵਰ ਪਯਾ ਮੌਸਮ ਵੀ ਖੁੱਲੇ ਕਿਉਂਕਿ ਜੂਨ ਜੁਲਾਈ ਤੱਕ ਤੇ ਫੇਰ ਵੀ ਠੰਡਕ ਹੋੋ ਜਾਂਦੀ ਐ ਥੋੜ੍ਹੀ ਬੋਤ।
ਹਾਂਜੀ -ਹਾਂਜੀ,
ਹਾਂਜੀ,
ਹੋਰ
ਹੋਰ ਸੁਨਾਔ ਤੁਸੀਂ
ਕੇੜੇ -ਕੇੜੇ ਤੇਔਹਾਰ ਮਨਾਦੇ ਔ
ਤੇਹਾਰ ਤਾਂ ਅਸੀਂ ਔਲਮੋਸਟ ਸਾਰੇ ਮਨਾਦੇ ਹਾਂ। ਹੋਲੀ, ਦੀਵਾਲੀ ਵਗੈਰਾ,
ਹਮ, ਸਾਰੇ ਮਾਹਲੇ ਵਿੱਚ ਵੀ ਤੇ ਦੇਖੋ ਜੀ, ਪੈਹਲੇ ਪੈਹਲੇ ਤੋਂ ਤੇਔਹਾਰਾਂ ਦੀ ਹੁਣ ਬ ਬੀ ਅ ਔਹ ਰੈ ਗਏ ਪੂਲੇ ਬੜੇ ਲੋਕੀ ਸਾਰੇ ਮਿਲ -ਜੁਲ ਕੇ ਮਨਾਦੇ ਸੀ ਹੁਣ ਜਾਦਾ ਨੀ ਹੈਗੇ ਆਪਸ ਚ ਸਾਰੇ ਅਪਣੇ- ਅਪਣੇ ਚ ਮਗਨ ਹੈਗੇ ਨੇ
ਜੀ, ਖੈਰ ਸਾਡੇੇ ਤੇ ਕੁਛ ਵੀ ਹੋ ਜਾਏ ਹੋਲੀ ਜੇੜੀ ਹੁੰਦੀ ਹੈ ਨਾ, ਹੋਲੀ ਬੋਤ ਵਧੀਆ ਮੰਨਦੀ ਹੈ ਸਾਡੇ ਇੱਥੇ, ਮਤਲਬ ਵੀ ਸ ਐਂਟ ਵਗੈਰਾ ਲਾ ਲੈਂਦੇ ਨੇ ਅਸੀਂ ਤੇ ਸਾਡੀ ਇੱਕ ਸੇਲੀ ਆ ਔਦੇ ਛੱਤ ਤੇ ਸਾਰੇ ਦੋਸਤ ਚਲੇ ਜਾਂਨੇ ਆ, ਹਾਂ ਉੱਥੋਂ ਫਿ ਖੇਡਦੇ ਆ ਹੋਲੀ
ਇਸ ਤਰ੍ਹਾਂ ਹੀ ਕਰਨਾ ਚਾਈਦਾ ਹੈ ਵੈਸੇ ਨਾ ਹੁਣ ਤੇਹਾਰਾਂ 'ਤੇ ਥੋੜ੍ਹਾ ਜੋਰ ਦੇਣਾ ਚੇਈਦੈ ਪੈਲੇ। ਲੋਕੀ ਹੁਣ, ਲੈਦਾ -ਲੈਦਾ ਈ ਰੈਂਦੇ ਨੇ ਜਿੱਦਾਂ ਨ ਈ ਮਿਲ ਅਪਣੇ -ਆਪਣੇ ਪਰਿਵਾਰ ਦੇ ਨਾਲ। ਆਪਨਾ ਨ ਬਰਿਵਾਰ ਦੇ ਵਿੱਚ ਮਨਾਯਾ ਤੇ ਹੈ। ਖਤਮ ਕਰ ਦਿੱਤੀ ਬਈ। ਇਸ ਤਰ੍ਹਾਂ ਨਈ ਹੋਨਾ ਚਾਈਦਾ। ਸਰੁਨ ਗਲੀ ਔਰ ਗੱਲ ਅ ਅਅ ਇੱਕ ਤੇਔਹਾਰ ਤੇ ਰੈਹ ਗਏ ਨੇ, ਜਿਦਾ ਏਹ ਜਿਹਦੇ ਚ ਲੋਕੀ ਮਿਲ ਮਿਲਨਾ ਵਰਤਣਾ ਕਰਦੇ ਨੇ ਥੋੜ੍ਹਾ ਬੋਤ ਔਹੀ ਵੀ ਜ ਬੜੇ ਕੰਮ ਖ਼ਰਾਬ ਹੋ ਜਾਂਨੈ
ਆਪਣਾ ਹੀ ਪਰ ਸਾਡੇ ਉਥੇ ਖੈਰ ਖੁੱਲੀ ਹੋ ਗਈ ਹੈ ਬਗੈਰ ਚ ਤੇ ਫੇਰ ਵੀ ਲੋਕੀ, ਲੋਕਾਂ ਦੇ ਰਿਸ਼ਤੇਦਾਰ ਵਗੈਰਾ ਆ ਜਾਂਦੇ ਨੇ ਨਾ ਹੋਲੀ ਤੇ ਤੇ ਸਾਡੇ ਇੱਥੇ ਪੂਰੀ ਗਲੀ ਚ ਟੈਂਟ ਲੱਗ ਜਾਂਦੈ।
ਦੇਖੋ ਜੀ ਦੀਵਾਲੀ ਔਰ ਹੋਲੀ ਦੋਨੇ ਮਿਲਣ ਵਾਲੇ ਤਿਔਹਾਰ ਹੈਗੇ ਨੇ, ਹੋਰ ਤੋਹਾਰ ਚ ਐਹ ਆਪ ਕਿ ਬਨਾਈ ਏਸ ਰੱਖੜੀ ਏ ਹੋਗੀ, ਟਿੱਕਾ ਹੋ ਗਿਆ ਔਦੇ ਚ ਲੋਕੀ ਅਪਣੇ ਅਪਣੇ ਪਰਿਵਾਰ ਨਾ ਮਿਲਣ ਜਾਂਦੇ ਨੇ ਪਰ ਦੀਵਾਲੀ ਤੇ ਹੋਲੀ ਇਸ ਤਰ੍ਹਾਂ ਦਾ ਤੇਹਾਰ ਹੈ ਜਿਹੜੇ ਮਿਲੀ ਦਾ ਹੈ ਦੂਜੇ ਨੂੰ
ਹਾਂਜੀ, ਏਨਾਂ ਲੋਕਾਂ ਹੁਣ ਮਿਲ -ਜੁਲ ਕੇ ਰਾਜ਼ੀ ਨੀ ਤੇ ਕਦੇ ਹੋ ਐ ਕਿ ਕਿਸੇ ਦੇ ਘਰੇ ਗੈਦਰਿੰਗ ਰੱਖੀ ਐ ਤੇ ਕਿਤੇ ਗ਼ਲਤੀ ਨਾਲ ਚਲੇ ਗਏ, ਉਹਨਾਂ ਦੇ ਕੋਈ ਮਿਲ ਕੇ ਹੀ ਰਾਜ਼ੀ ਨਹੀਂ ਹੈ
ਉਹੀ ਨਾ ਉਹੀ ਤਾਂ ਕਹਿੰਦੀ ਪੀ ਆਂ ਕਿ ਕਿੰਨੀਆਂ ਕਿੰਨੀ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ, ਤਰੀਕੇ ਦੇ ਨਾਲ ਕਿ ਬਈ ਤਿਉਹਾਰਾਂ ਤੇ ਵੀ ਲੋਕੀ ਕਹਿਣ ਤੋਂ ਮਿਲਨਾ ਨੇ ਹੁਣ ਜੀ, ਜ਼ਬਰਦਸਤੀ ਵਾਲਾ ਸੌਦਾ ਆਜ ਕੱਲ ਲੱਗਦਾ ਐ ਕਰਦੇ ਪਏ ਨੇ
ਹਾਂਜੀ ਸਾਡੇ ਇੱਥੇ ਤਾਂ ਪਹਿਲੇ ਜਦੋਂ ਮੇਰੀ ਦਾਦੀ ਸੀਗੀ, ਉਦੋਂ ਇੰਨਾ ਮਤਲਬ ਸਾਹਮਣੇ ਨਾ ਜਿਹੜੇ ਰਹਿੰਦੇ ਨੇ ਨਾ, ਮੇਰੀ ਦਾਦੀ ਮੰਮੀ ਤੇ ਉਹ ਬਦੇ ਸਾਹਮਣੇ ਭੂਆ ਮਿਲਕੇ ਪਕੌੜੇ ਬਣਾਉਂਦੇ ਸੀਗੇ ਇੰਨੇ ਸਾਰੇ, ਸਵੇਰੇ ਸਵੇਰੇ ਹੀ ਚਾਰ ਪੰਜ ਵਜੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਛੇ ਵਜੇ ਤੱਕ ਅਸੀਂ ਹੋਡੀ ਹੋਲੀ ਖੇਡ ਜਾਂਗੇ ਤੇ ਫੇਰ ਅਸੀਂ ਕੁਛ ਖਾਣਾ ਨੀ, ਉਹ ਪਹਿਲੀ ਬਣਾ ਕੇ ਪਕੌੜੇ ਦਹੀਂ ਭੱਲੇ ਤੇ ਮੇਰੀ ਦਾਦੀ ਪਾਪੜੀ ਬਣਾਉਂਦੀ ਸੀਗੀ ਘਰੇ
ਅੱਛਾ
ਹਾਂਜੀ ਸਾਡੇ ਘਰੇ ਸਭ ਹਾਂਜੀ
ਜਨਾਨੀਆਂ ਵੀ ਹੁਣ ਤਾਂ ਪਰ ਲੋਕੀ ਆਪਣੇ ਹੈਗੇ ਨੇ
ਉਹੀ ਸਾਡੇ ਘਰੇ ਤੇ ਕੁਛ ਫਿਕਸਡ ਰਹਿੰਦਾ, ਹਰ ਸਾਲ ਦਾ ਕੀ ਹੋਲੀ ਤੇ ਮਤਲਬ ਪਕੌੜੇ ਬਣਨਗੇ, ਦੀਵਾਲੀ ਤੇ ਉਹ ਪਨੀਰ ਜੀ ਕੋ ਗੁਰਪੁਰਬ ਹੋ ਗਿਆ ਤੇ ਉਦੋਂ ਮਿਸੀਆਂ ਰੋਟੀਆਂ ਬਣਣਗੀਆਂ ਹਾਂਜੀ
ਹਮ ਚੰਗੀ ਗੱਲ ਹੈ, ਐ ਤੇ ਬਹੁਤ
ਹਾਂਜੀ ਮਤਲਬ ਹੁਣ ਤਾਂ ਨਾ ਕਿ ਦਾਦੀ ਚਲੀ ਗਈ, ਤੇ ਮੰਮੀ ਨੇ ਜੇ ਛੱਡਦੀਆਂ ਨਹੀਂ, ਸਾਡੀ ਮੰਮੀ ਨਹੀਂ ਛੱਡਦੀ ਮੰਮੀ ਕਹਿੰਦੀ ਇਹ ਸਭ ਚੀਜ਼ਾਂ ਨਾ ਸ਼ਗਨ ਹੁੰਦੀਆਂ ਨੇ
ਗਿਆਨ ਵੱਡੇ ਲੋਕਾਂ ਦਾ ਮਾਣ ਰੱਖਣ ਵਾਲੀ ਗੱਲ ਹੁੰਦੀ ਹੈ ਕਿਉਂਕਿ ਵੱਡੇ ਲੋਕੀ ਜੋ ਸਾਡੇ ਸਾਨੂੰ ਸਿਖਾ ਕੇ ਗਏ ਨੇ, ਉ ਚੀਜ਼ਾਂ ਸਾਨੂੰ ਨਈ ਛੱਡਨੀਆਂ ਚਾਈਦੀਆਂ ਉਨਾਂ ਦੀ, ਉਹ ਵੀ ਤੈਨੂੰ ਪਤਾ ਏ ਕਿ ਉੱਪਰੋਂ ਦੀ ਆਸ਼ੀਰਵਾਦ ਦੇਂਦੇ ਨੇ, ਔਰ ਵੱਡੇ ਵ ਵੱਡੇ ਵ ਵਡੇਰੇ ਜੇੜੇ ਹੁੰਦੇ ਨੇ ਨਾ, ਉਹ
ਆਪਨੇ ਆਸ਼ੀ ਆਪਨੀ ਜੇੜੀਆਂ ਸੰਸਕਾਰਿਆਂ ਆਪਣੇ ਪਰੰਪਰਾਵਾਂ ਜੇੜੀਆਂ ਸਾਨੂੰ ਸਿਖਾ ਕੇ ਗਏ ਨੇ, ਉਨਾਂ ਨੂੰ ਅੱਗੇ ਤੱਕਨ ਰੱਖਣਾ ਚ ਤਾਂਈ ਤੇ ਲੋਕੀ ਯਾਦ ਕਰਨਗੇ ਕਿਉਂਕਿ ਅਸੀਂ ਚਲਾਵਾਂਗੇ ਆਪਣੇ ਵਿਰਸੇ ਨੂੰ ਤਾਂ, ਅੱਗੇ ਵੀ ਲੋਕ ਬੱਚੇ ਯਾਦ ਰੱਖਣਗੇ
ਉਹੀ ਹੁਣ ਤੇ ਕਈ ਵੱਡੇ ਬਜ਼ੁਰਗ ਵੀ ਹੁੰਦੇ ਹੁਣ ਤਾਂ ਵੀ ਵੱਡੇ ਬਜ਼ੁਰਗ ਵੀ ਹੁੰਦੇ ਨੇ ਨਾ, ਉ ਵੀ ਏਦਾਂ ਕੇ ਦਿੰਦੇ ਨੇ ਕਿ ਛੱਡੋ ਕੁਛ ਵੀ ਬਣਾ ਲਓ ਯਾ ਮਤਲਬ ਅ ਇਹ ਬਾਹਰ ਨਾ ਜਾਓ ਏਦਾਂ ਪਰ ਮੇਰੇ
ਕੋਈ ਵੀ ਤਿਉਹਾਰ ਹੋਏ ਬਾਹਰ ਜਾ ਕੇ ਆਪਣੇ ਭਾਵੇਂ ਦੋਸਤਾਂ ਨਾਲ ਘੁਲੋ ਮਿਲੋ ਉਨਾਂ ਦੀ ਫੈਮਿਲੀਜ਼ ਨਾਲ ਮਿਲੋ
ਹੂ-
ਕਿਉਂਕਿ ਫਿਰ ਕੱਲ ਨੂੰ ਵੇਖੋ, ਹਾਂਜੀ ਦੂਜੇ ਦੇ ਰਿਲੀਜਨ ਨੂੰ ਅੱਗੇ ਵਧਾਣ ਦੀ ਉਹ ਕਰੋ, ਤੇ ਆਪਣੇ ਰਿਲੀਜਨ ਨੂੰ ਨਾ ਪੁੱਲੋ ਹ
ਏ ਤੇ ਹੈਈ ਦੇਖੋ ਕੱਲ ਨੂੰ ਕਿਸ ਤਰ੍ਹਾਂ ਯਾਦ ਰੱਖਣ ਗਈਆਂ ਆਣ ਵਾਲੀ ਜਨਰੇਸ਼ਨ ਤਾਈ ਤੇ ਯਾਦ ਰੱਖੇਗੀ ਜਦ ਅਸੀਂ ਕੁਝ ਸਿਖਾਵਾਂਗੇ ਉਨਾਂ ਨੂੰ
ਹਾਂਜੀ, ਓਹੀ
ਬੱਚਿਆਂ ਨੂੰ ਪਤਾ ਈ ਕਿਸ ਤਰ੍ਹਾਂ ਲੱਗੇਗਾ ਕਿ ਬਈ ਕੀ ਕੀ ਹੁੰਦਾ ਏ ਕੀ ਕੀ ਕਿਸ ਜਿਸ ਤਰ੍ਹਾਂ ਤੁਸੀਂ ਕਹਿੰਦੇ ਪਏ ਤੁਹਾਡੀ ਮੰਮੀ ਨੇ ਬਰਕਰਾਰ ਰੱਖੀ ਓਹਨੇ ਪਰੰਪਰਾ ਤੇ ਰੈਨਗੀਆਂ ਬੱਚਿਆਂ ਨੂੰ ਚੀਜ਼ਾਂ ਕਿਉਂਕਿ ਦੇਖੋ ਜੀ ਅੱਗੇ ਆਣੇ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਨਾ ਕਿਸ ਤਰ੍ਹਾਂ ਦੇ ਪਰ ਆਪਣਾ ਆਪਣੇ ਤਰਫੋਂ ਕਰਨਾ ਚਾਈਦਾ ਇਨਸਾਨ ਨੂੰ
ਹਾਂਜੀ ਓਹੀ ਉਦਾਂ ਈ ਕਹਿ ਦਿੰਦੇ ਕੇ ਦਿੰਦੇ ਨੇ ਕਿ ਨਈ ਛੱਡੋ ਕੋਈ ਲੋੜ ਨੀ ਏ ਘਰੇ ਬਹਿ ਕੇ ਬਣਾਓ ਕਹਿ ਦਿੰਦੇ ਨੇ ਨਾ ਕਿ ਜੇ ਤੂੰ ਆਪਣੇ ਦੋਸਤ ਤੂੰ ਘਰੇ ਦੋਸਤ ਬੁਲਾ ਲੈ ਤੂੰ ਨਾ ਜਾ
ਅੱਛਾ
ਹਾਂਜੀ ਹੋਰ ਤੁਸੀਂ ਦੱਸੋ ਕੁਝ?
ਹੋਰ ਪਾਠ ਪੂਠ ਕਿਹੜੇ ਕਰ ਲੈਂਦੇ ਓ?
ਪਾਠ ਓਦਾਂ ਤੇ ਮੈਂ ਸਾ ਆਲਮੋਸਟ ਆਂਦੇ ਨੇ ਕਿਉਂਕਿ ਬਚਪਨ 'ਚ ਨਾ ਮੇਰੀ ਦਾਦੀ ਮੈਨੂੰ ਨਾ ਸ ਗੁਰੂ ਸਾਬ ਦੇ ਪਾਠ ਵਿੱਚ ਲੈ ਕੇ ਜਾਂਦੇ ਸੀਗੇ
ਤੇ ਓਥੇ ਅਸੀਂ ਉਨਾਂ ਨੂੰ ਕਰਦੇ ਹੋਏ ਵੇਖਦੇ ਸੀ ਸੁਣਦੇ ਸੀਗੇ ਤੇ ਮੈਂ ਅੱਜ ਤੱਕ ਵੀ ਸੁਖਮਨੀ ਸਾਬ ਮਤਲਬ ਕਦੇ ਨਾ ਸਪੈਸ਼ਲੀ ਅ ਬੋਤ ਰੇਅਰ ਬੈਠ ਕੇ ਕੀਤਾ ਏ ਆਪਣੇ ਆਪ ਕੱਲੇ ਪਰ ਜੇ ਜਿੱਦਾਂ ਪਾਠ ਹੋ ਰਿਆ ਹੁੰਦਾ ਨਾ ਤੇ ਮੂੰਹ ਜਵਾਨੀ ਵੀ ਯਾਦ ਅ ਓਦਾਂ ਤੇ ਕੀ ਜੇ ਬਹੁਤ ਸਾਰੇ ਲੋਕੀ ਕਰ ਰੇ ਨੇ
ਅੱਛਾ, ਬੋਤ ਟਾਈਮ ਤੋਂ ਵੀ ਕਰਦੇ ਪਏ ਓ ਤੇ ਫਿਰ ਯਾਦ ਹੋ ਗਿਆ ਹੋਣਾ
ਹਾਂਜੀ ਬ ਬਚਪਨ ਚ ਨਾ ਮੇਰੇ ਦਾਦੂ ਏਦਾਂ ਕਰਦੇ ਸੀਗੇ
ਜੀ ਸਿਖਾਂਦੋ
ਹਾਂਜੀ ਬਚਪਨ ਚ ਅਸੀਂ ਕਿਤੇ ਜਾਂਦੇ ਸੀਗੇ ਨਾ ਤੇ ਮੇਰੇ ਦਾਦੂ ਮੇਰੇ ਕੋਲ ਮੇਰੇ ਤੋਂ ਸਕੂਟੀ ਤੇ ਬੈਠੇ ਬੈਠੇ ਪੁੱਛਦੇ ਸੀਗੇ। ਕੀ ਸੁਖਮਨੀ ਸਾਬ ਦਾ ਏ ਵਾਲਾ ਸ਼ਲੋਕ ਦੱਸ ਓ ਵਾਲਾ ਸ਼ਲੋਕ ਦੱਸ। ਓਦੋਂ ਤਾਂ ਬਿਲਕੁਲ ਏਦਾਂ ਲਾਈਨ ਵਾਈਜ਼ ਯਾਦ ਸੀਗੇ।
ਅੱਛਾ ਮੈਨੂੰ ਤਾਂ ਇੱਕੋ ਈ ਆਂਦਾ ਓ ਬੜਾ। ਮੈਨੂੰ ਕਿਸੀ ਨੇ ਨਾ ਯਾਦ ਕਰਨ ਵਾਸਤੇ ਬੋਲਣ ਵਾਸਤੇ ਕਿਹਾ ਸੀ। ਸੁਖੀ ਬਸੇ ਮਸਕੀਨੀਆਂ ਨਿਵਾਰਤਲੇ ਬੜੇ ਬੜੇ ਬੜੇ ਹੰਕਾਰੀਆਂ ਨਾਲ
ਨਾਨਕ ਨਾਮ ਵਿੱਚ ਹਾਂਜੀ।
ਹੂੰ, ਵਹੀ ਵਾਲਾ ਓ ਵਾਲਾ ਈ ਮੈਨੂੰ ਯਾਦ ਐ ਬਾਕੀ ਜਿਸ ਤਰ੍ਹਾਂ ਪੜ ਪੜ੍ਹਦੇ ਪਏ ਆ ਨਾ ਤੇ ਫਿਰ ਵਿੱਚ ਵਿੱਚ ਸਲੋਕ ਏਦਾਂ ਆਂਦੇ ਨੇ ਤਾਂ ਇਸ ਤਰ੍ਹਾਂ ਲੱਗਦਾ ਕਿ ਪਹਿਲੇ ਪੜ੍ਹੇ ਹੋਏ ਨੇ ਕਦੀ ਪਹਿਲੇ।
ਹਾਂਜੀ ਓ ਤੁਸੀਂ ਸੁਣੇ ਹੋਏ ਨੇ। ਹਨਾ ਓ ਤੁਸੀਂ ਕਰਦੇ ਓ ਤੇ ਫਿਰ ਤੁਹਾਨੂੰ ਰਿਮਾਇੰਡ ਹੁੰਦੇ ਨੇ ਕਿ ਹਾਂ ਏ ਤਾਂ ਕੀਤਾ ਹੋਇਆ।
ਹੂੰ,
ਹਾਂਜੀ।
ਅੱਛਾ, ਇੱਕ ਗੱਲ ਦੱਸੋ ਜਿਸ ਤਰ੍ਹਾਂ ਸੁਖਮਨੀ ਸਾਹਿਬ ਦੇ ਪਾਠ ਤੇ ਜਾਈਦਾ।
ਹਾਂਜੀ।
ਤੇ ਓਥੇ ਜਿਤਰ੍ਹਾਂ ਥੋੜ੍ਹੀ ਲੇਟ ਗਏ ਸੀ ਗਈ ਸੀ ਅੱਜ ਮੈਂ ਤੋ। ਪਾਪ ਬਾਪ ਵਾਲੀ ਗੱਲ ਤਾਂ ਕੋਈ ਨੀ ਆਂਦੀ ਨਾ ਏਦੇ ਵਿੱਚ।
ਨਈਂ-ਨਈਂ ਏਦਾਂ ਦਾ ਕੁਛ ਨੀ ਹੁੰਦਾ। ਓ ਤਾਂ ਤੁਸੀਂ ਜਾ ਕੇ ਮੱਥਾ ਟੇਕ ਲਿਆ। ਹਾਜਰੀ ਤੇ ਲੱਗ ਗਈ ਨਾ ਤੁਆਡੀ ਤੁਸੀਂ ਬਾਬਾ ਜੀ ਅੱਗੇ ਮੱਥਾ ਟੇਕ ਲਿਆ ਬਸ।
ਮੇਰੇ ਹਿਸਾਬ ਨਾਲ-ਨਾਲ ਪੜ੍ਹਿਆ ਵੀ ਜਾਏ ਬੋਤ ਲੇਟ ਤਾਂ ਨੀ ਗਏ ਸੀ ਰੈਂਦੀ ਕੁਛ ਅਸ਼ਟਪਦੀਆਂ
ਨਈਂ ਏਦਾਂ ਦਾ ਕੁਛ ਨੀ ਹੁੰਦਾ। ਓ ਕੁਛ ਤੁਸੀਂ ਬਾਬਾ ਜੀ ਦੇ ਅੱਗੇ ਜਾ ਕੇ ਮੱਥਾ ਟੇਕ ਲਿਆ ਹਾਜ਼ਰੀ ਲੱਗੀ ਤੁਆਡੀ ਓਨਾ ਬੋਤ ਹੁੰਦਾ ਐ।
ਅੱਛਾ-ਅੱਛਾ।
ਹਾਂਜੀ।
ਮੈਂ ਕਿਆ ਚਲੋ ਪੁੱਛਾਂਗੀ ਕਿਸੇ ਕੋਲੋਂ ਜੋ ਜਾਂਦਾ ਹੋਏਆ ਜਾਂ ਪਾਰ ਕਰਦਾ ਹੋਏ। ਚਲੋ ਠੀਕ ਏ-ਠੀਕ ਏ।
ਓਕੇ ਸਸ ਰੀ ਕਾਲ। ਕੌਨ